ਸਤਿ ਸ਼੍ਰੀ ਅਕਾਲ। ਸ਼ਤ ਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਹੋਰ ਜੀ ਕੀ ਹਾਲ ਚਾਲ ਤੁਹਾਡੇ।
ਵਧੀਆ ਜੀ ਤੁਸੀਂ ਸੁਣਾਓ?
ਬਸ ਵਧੀਆ ਜੀ ਵਧੀਆ ਹੋਰ ਮੌਸਮ ਕਿਵੇਂ ਦਾ ਅੰਦਰ ਤੁਹਾਡੇ।
ਮੌਸਮ ਗਰਮੀ ਹੋ ਦੀ ਹੈ ਅੱਜ ਤੇ
ਹਾਂਜੀ ਸਾਡੇ ਵੀ ਮੌਸਮ ਧੁੱਪ ਵੀ ਨੀ ਚੜ੍ਹੀ ਸੀ ਤੇ ਬੱਦਲ ਵੀ ਇਹਏ ਗਰਮੀ ਇਨੀ। ਪਤਾ ਨਹੀਂ ਹਿਲਦਾ ਵਪਾਰ
ਹਾਂਜੀ ਹਾਂਜੀ ਸਾਡੇ ਵੀ ਐਜੀ ਹੋ ਰਹੇ।
ਹਾਂਜੀ ਗੁੰਮੇ ਸਗੋਂ ਜ਼ਿਆਦਾ ਖੀ ਪਏ ਥੋੜੀ ਹਵਾ ਚੱਲਦੀ ਰਹੇ ਨਾ ਠੀਕ ਰਹਿੰਦਾ ਹੋਇਆ।
ਹਾਂਜੀ ਹਾਂਜੀ ਇਹ ਇਹ ਗੱਲ ਤੇ ਬਿਲਕੁਲ ਸਹੀ ਕਹਿ ਰਹੇ।
ਹਾਂਜੀ ਹੋਰ ਸੁਣਾਓ ਜੀ?
ਬਸ ਜੀ ਬਸ ਵਧੀਆ ਹੋਰ ਅ ਬੱਚੇ ਕੀ ਕਰਦੇ ਤੁਹਾਡੇ
ਬੱਚੇ ਹੈ ਨੀ ਮੇਰੇ ਬੱਚੇ ਇੱਕ ਫੋਨ ਚਲਾ ਰਹਾ ਅੰਦਰ ਬੈਠ ਕੇ
ਅੱਛਾ ਜੀ ਅੱਛਾ ਹਾਂਜੀ ਤੇ ਤੁਸੀਂ ਬਰਡੇ ਕਿਵੇਂ ਸੈਲੀਬ੍ਰੇਟ ਕਰਦੇ ਹੋ।
ਬੋਲਡੇ ਬਸ ਅਸੀਂ ਆਪਣੇ ਇੱਧਰਲੇ ਭਰ ਲ ਕਰਦੇ ਨੀ ਅਸੀਂ ਉੱਧਰ ਮੰਮੀ ਡੈਡੀ ਹੁੰਦੇ ਨੇ ਸੱਸ ਸੋਰਾ ਮੇਰੇ ਫੇਰ ਉੱਧਰ ਚਲੇ ਜਾਂਦੇ ਹਾਂ। ਉੱਧਰ ਹੀ ਮੰਗਵਾ ਲੈਂਦੇ ਹਾਂ ਸਭ ਕੁੱਝ ਖਾਣ ਪੀਣ ਵਾਲ ਦਾ ਘਰ ਪਹਿਲੇ ਤਾਂ ਬਾਹਰ ਜਾਂਦੇ ਹੁੰਦੇ ਸੀ ਖਾਣ ਅਸੀਂ ਡਿਨਰ ਬਾਹਰ ਕਰੇ ਅਦਾ ਐ। ਹੁਣ ਮਰ ਮੰਮੀ ਡੈਡੀ ਕਹਿੰਦੇ ਅਸੀਂ ਜਾਂਦੇ ਨੀ ਅਸੀਂ ਨਹੀਂ ਜਾਣਾ ਹੈਗਾ। ਬਾਹਰ ਸਾਡਾ ਨਾ ਦਿਲ ਕਰਦਾ ਜਾਣ ਤੇ, ਫਿਰ ਅਸੀਂ ਘਰ ਹੀ ਮੰਗਵਾ ਲੈਂਦੇ ਉਹਨਾਂ ਵਾਸਤੇ ਸਮਾਨ। ਖਾਣ ਵਾਸਤੇ ਜੋ
ਹਾਂਜੀ। ਬਜ਼ੁਰਗਾਂ ਦਾ ਇਹੀ ਓ ਰਹਿੰਦਾ ਕਿ, ਉਹ ਮਨਾ ਹੀ ਕਰਦੇ ਨੇ
ਹਾਂਜੀ ਨਹੀਂ ਜਾਂਦੇ ਉਹ ਕਹਿੰਦੇ ਅਸੀਂ ਘਰ ਹੀ ਠੀਕ ਹਾਂ, ਫੇਰ ਮੈਂ ਕਿਹਾ ਚਲੋ ਘਰ ਹੀ ਅਸੀਂ ਵੀ ਘਰ ਹੀ ਠੀਕ ਹਾਂ ਅਸੀਂ ਵੀ ਘਰ ਮੰਗਵਾ ਲੈਂਦਾ ਸਮਾਨ। ਬਸ ਫੇਰ ਸਮਾਨ ਖਾਣ ਪੀਣ ਨਾਲ ਮੰਗਵਾ ਲਿਆ। ਕੇਕ ਸੀਗਾ ਉਹ ਕੱਟ ਲਿਆ। ਬਾਕੀ ਬਸ ਖਾ ਪੀ ਲਿਆ ਆਪਣਾ ਖਾ ਪੀ ਕੇ ਘਰ ਆ ਗਏ, ਗਿਆਰਾਂ ਵਜੇ ਆਪਣੇ
ਹਾਂਜੀ ਹਾਂਜੀ। ਬੱਚੇ ਨੂੰ ਫਿਰ ਗਿਫਟ ਵਗੈਰਾ ਦਿੰਦੇ ਐ ਕੁਝ
ਹਾਂਜੀ ਹਾਂਜੀ
ਕੀ ਦਿੱਤਾ ਫੇਰ ਤੁਸੀਂ ਆ ਕੇ।
ਮੈਂ- ਮੈਂ ਤਾਂ ਸਮਾਨ ਮੰਗਵਾ ਲਿਆ ਸੀ। ਨਾ ਬਰਡੇ ਦਾ ਸਾਰਾ ਸਮਾਨ ਮੰਗ ਲਿਆ ਸੀ ਅਸੀਂ ਹਾਂਜੀ। ਮੇਰੇ ਦੇਓਰ ਨੇ ਮੇਰੇ ਮੁੰਡੇ ਦਾਦਾ-ਦਾਦੀ ਨੇ, ਉਹਨਾਂ ਨੇ ਇਹਨਾਂ ਨੂੰ ਸ਼ਗਨ ਪਾਤਾ ਮੁੰਡੇ ਦੇ ਦੋਨਾਂ ਨੇ
ਅੱਛਾ ਜੀ ਅੱਛਾ।
ਹਾਂਜੀ
ਹੂੰ ਜੀ। ਜੀ ਵਧੀਆ ਸੈਲੀਬ੍ਰੇਟ ਕਰਨਾ ਵੀ ਚਾਹੀਦਾ ਬੱਚਿਆਂ ਦਾ ਜਨਮ ਦਿਨ
ਉਹ ਤਾਂ ਹੈ ਹੀ ਏ। ਉਹ ਸਗੋ ਕਹਿੰਦਾ-ਕਹਿੰਦਾ ਮੈਂ ਦੇਖਦਾ ਪਿਆਵਾਂ ਤੇ ਸਿਮਰ ਦਾ ਬੜਾ ਵਧੀਆ ਕੀਤਾ ਸੀ ਮੇਰਾ ਹ ਕੀਤਾ ਮੈਂ ਕਿਹਾ ਨਹੀਂ ਮੈਨੂੰ, ਬਾਰਿਸ਼ ਸੀ ਇੰਨੀ ਬਾਰਿਸ਼ ਹੋ ਰਹੀ ਸੀ। ਤਿੰਨ-ਚਾਰ ਦਿਨ ਲਗਾਤਾਰ। ਤੇ ਅਸੀਂ ਕੁਛ ਲਿਆ ਵੀ ਨਹੀਂ ਪਾਏ ਪਹਿਲੇ ਉਨ੍ਹਾਂ ਨੇ।
ਬੱਚਿਆਂ ਨੂੰ ਹੁੰਦਾ ਹੈ ਕਿ ਮਤਲਬ ਕਿ ਉਹਦਾ ਜਨਮ ਦਿਨ ਵਧੀਆ ਕੀਤਾ। ਹੈ ਤੇ, ਸਿਮਰਨ ਨਾਲ ਵੱਡਾ ਬੌਬੀ ਘੱਟ ਨੀ ਉਹ। ਜ਼ਿਆਦਾਤਰ ਮੁੰਡਿਆਂ ਚ ਜ਼ਿਆਦਾ ਹੁੰਦਾ। ਕੁੜੀਆਂ ਵੈਸੇ ਘੱਟ ਹੀ ਕਰਦੀਆਂ। ਤੇ ਉਹਨਾਂ ਨੂੰ ਵੀ ਮਤ।
ਹੈਰੀ ਰੀਨਾ ਨੂ ਕਹਿ ਮੈਂ ਕਰਦੀ ਆ ਫੋਨ, ਕਰੀ ਜਰਾ ਰੀਨਾ ਨੂੰ ਫੋਨ।
ਕੁੜੀਆਂ ਨੂੰ। ਕੁੜੀਆਂ ਨੂੰ ਇਹ ਹੁੰਦਾ ਕਿ ਮੈਨੂੰ, ਕੋਈ ਗਿਫਟ ਲੈ ਦੇਵੇ। ਤੇ ਮੈਂੜਾ ਅਹ ਵਧੀਆ ਰਹਿੰਦੀਆ ਹਨ। ਉਹਨਾਂ ਨੂੰ ਗਿਫਟ ਚਾਹੀਦਾ। ਹੁੰਦਾ ਕੁੜੀਆਂ ਨੂੰ ਵੱਖਰੇ- ਵੱਖਰੇ ਵਗੈਰਾ ਇਹੋ ਜਿਹੀਆਂ ਡਿਮਾਂਡ। ਆ ਹੁੰਦੀਆਂ ਉਹਨਾਂ ਦੀਆ ਕੁੜੀਆਂ ਦੀਆਂ। ਫੈਸ਼ਨ ਇਨਾ ਇਹ ਕੀ ਕੁੜੀਆਂ ਕਹਿਣ ਕੱਪੜੇ ਵੇਂਗੇਰਾ। ਕਹਿੰਦੀ ਆ ਕਿ ਮੈਨੂੰ ਕੱਪੜੇ ਲੈ ਦੋ।
ਹਾਂਜੀ ਉਹ ਤਾਂ ਹੈ ਕੁੜੀਆਂ ਦਾ ਤਾਂ ਚਲੋ ਕੋਈ ਨੀ, ਚੱਲ ਜਾਂਦਾ ਉਹ ਚੀਜ਼ਾਂ ਮੰਗ ਲੈਂਦਿਆਂ। ਚਲੋ, ਆ ਲੈਦੋ ਓ ਲਾਦੋ।
ਹਾਂਜੀ ਵੈਸੇ ਵੀ ਨਾ ਮੁੰਡਿਆਂ ਦਾ ਸਮਝ ਨਹੀਂ ਆਉਂਦਾ, ਮੁੰਡਿਆਂ ਨੂੰ ਕੀ ਗਿਫਟ ਦੇਈਏ।
ਹਾਂਜੀ। ਬਸ ਇਹੀਓ ਹੁੰਦਾ ਮੁੰਡੇ ਦੀ, ਪੈਂਟ ਲੈਦੋ ਪੈਂਟ ਸ਼ਰਟ ਹੈ ਬਸ।
ਹਾਂਜੀ, ਪੈਂਟ ਟੀ ਸ਼ਰਟ ਪੱਗ ਸ਼ੂਜ ਵਗੈਰਾ ਲੈਦੋ। ਇਹੀ ਹੁੰਦਾ ਉਸ ਤੋਂ ਇਲਾਵਾ ਤਾਂ ਵੈਸੇ। ਕੁਛ ਬਣਦਾ ਵੀ ਨੀ ਹੈਗਾ ਮਤਲਬ ਆ ਮੁੰਡਿਆਂ ਨੂੰ ਹੋਰ ਕੀ ਚਾਹੀਦਾ ਹੁੰਦਾ। ਇਹੀ ਚੀਜ਼ਾਂ, ਦਾ ਸ਼ੌਕ ਹੁੰਦਾ ਉਹਨਾਂ ਨੂੰ।
ਹਾਂ। ਮੁੰਡਿਆਂ ਨੇ ਬਸ ਬਾਹਰ ਪਾਰਟੀ ਦੇ ਦਿੱਤੀ ਆਪਣੇ ਦੋਸਤਾਂ ਨੂੰ ਪਾਰਟੀ ਦੇ ਦਿੱਤੀ।
ਹਾਂਜੀ ਹਾਂਜੀ ਸਾਡੇ ਬੱਚੇ ਜੀਂਦ ਨੀ ਕਰਦੇ। ਬੱਚੇ ਵੀ ਐਨਜੀਂ ਕਰਦੇ ਨੇ ਉਹ, ਬੱਚਿਆਂ ਨਾਲ ਬਾਹਰ ਜਾ ਕੇ ਪਾਰਟੀ ਵਗੈਰਾ। ਕਰ ਲੈਂਦੇ ਨੇ ਜੀ, ਆਉਂਦੇ ਨੇ ਘੁੰਮ ਕੇ ਫੇਰੇ ਆਉਂਦੇ ਨੇ ਤੇ ਬਸ। ਆਪਣਾ ਸੈਲੀਬ੍ਰੇਟ, ਤੇ ਘਰ ਅਸੀਂ ਕੇਕ ਵਗੈਰਾ ਲਿਆਂ। ਮੋ ਥੋੜਾ ਬਹੁਤਾ ਨਾਲ ਸਮਾਨ ਲਾਏ ਜਾ ਤੇ, ਬੱਚੇ ਵਗੈਰ। ਲੈ ਆਇਦਾ ੲਏ, ਟੀ ਸ਼ਰਟ ਅਨ। ਜੀਨਸ ਟੀ ਸਰਤਾ।
ਹਾਂਜੀ, ਹਾਂ।
ਹਾਂਜੀ। ਹੁਣ ਐਸੀ ਉਹਦੀ ਮਾਸੀ ਨੇ ਸ਼ੂਜ ਭੇਜੇ ਸੀ।
ਅੱਛਾ, ਜੀ।
ਹਾਂਜੀ ਸ਼ੂਜ ਲੈ ਕੇ ਦਿੱਤੇ ਸੀ।
ਹੂੰ।
ਹਾਂਜੀ ਬਸ ਐਨਜੀ ਬੱਚਿਆਂ ਦਾ ਇ ਹੁੰਦਾ ਕਿ। ਗਿਫਟ ਵਗੈਰਾ ਲੇਲੋ ਵਧੀਆ ਬਰਡੇ ਕਰ ਲੋ।
ਹਾਂਜੀ ਹਾਂਜੀ ਬਹੁਤ ਮੁੰਡੇ ਤਾਂ ਐਵੇਂ ਖੁਸ਼ ਹੋ ਜਾਂਦੇ ਨੇ।
ਹਾਂਜੀ ਹਾਂਜੀ, ਉਹਨਾਂ ਨੂੰ ਜ਼ਿਆਦਾ ਹੁੰਦਾ ਕਿ ਫਰੈਂਡਸ ਨਾਲ ਬਰਡੇ ਮਨਾਉਣਾ।
ਹਾਂਜੀ ਬਰਡੇ ਬਾਹਰ ਜਾ ਕੇ ਬਰਡੇ ਮਨਾਈਏ।
ਹਾਂਜੀ। ਹਾਂਜੀ ਹਾਂਜੀ ਬਿਲਕੁਲ ਸਹੀ ਕਿਹਾ ਘਰਦਿਆਂ ਦੇ ਨਾਲ ਬਰਡੇ ਮਨਾਉਣਾ ਉਹਨਾਂ ਨੂੰ ਵਧੀਆ ਨੀਂ ਲੱਗਦਾ। ਏਹਨਾਂ ਦੋਸਤਾਂ ਨਾਲ ਬਰਡੇ ਮਨਾ ਕੇ ਬੜਾ ਖੁਸ਼ ਰਹਿੰਦੇ ਨੇ।
ਹਾਂਜੀ ਹਾਂਜੀ, ਉਹ ਤਾਂ ਹੈ ਹੋਰ ਸੁਣਾਓ ਜੀ।
ਬਸ ਜੀ ਬਸ ਵਧੀਆ ਤੁਸੀਂ ਨਾਸ਼ਤਾ ਕਰ ਲਿਆ।
ਨਹੀਂ ਜੀ ਐਤਵਾਰ ਸਾਡਾ ਨਾਸ਼ਤਾ ਬੜਾ ਲੇਟ ਹੁੰਦਾ।
ਅੱਛਾ ਜੀ, ਅੱਛਾ ਜੀ। ਵਧੀਆ ਜੀ ਵਧੀਆ। ਤੁਸੀਂ ਨਾਸਤਾ ਲੇਟ ਹੀ ਕਰੋ ਤੇ ਲੰਚ ਯਾ ਬ੍ਰੇਕ।
ਇਹੀਓ ਹੀ ਹੋ ਜਾਂਦਾ ਸਾਡਾ ਲੰਚ ਬਰੰਚ ਇਕੱਠਾ।
ਬ੍ਰੈਂਚ ਇਕੱਠਾ ਹੋ ਜਾਂਦਾ ਹੈ, ਤੇ ਫੇਰ ਦੁਪਹਿਰ ਦੇ
ਹਾ, ਹਾਂਜੀ ਉਹ ਤਾਂ ਤੁਹਾਡੇ ਪਿੱਛੋਂ ਫੋਨ ਦੀ ਅਵਾਜ਼ ਆ ਰਹੀ ਹੈ, ਟੀਵੀ ਚੱਲ ਰਿਹਾ ਤੁਹਾਡਾ?
ਹਾਂਜੀ, ਟੀਵੀ ਵੀ ਚੱਲ ਰਹੇ ਆ, ਤੇ ਬੱਚੇ ਫੋਨ
ਅੱਛਾ, ਛਾ ਫੋਨ ਵੀ ਚਲਾ ਰਹੇ।
ਤੁਹਾੜੀ ਆਵਾਜ਼ ਬੱਚਿਆਂ ਦੇ ਫੋਨਾਂ ਦੀ ਹੈ ਨਾ, ਫੋਨ ਦੋਨੋਂ ਚਲਾ ਰਹੇ ਨੇ ਬੈਠਕੇ।
ਹਾਂ, ਉਹ ਤਾਂ ਹੈਹੀ, ਸੰਡੇ ਨੂੰ ਫ੍ਰੀ ਬੱਚੇ ਹੁੰਦੇ, ਫੋਨ ਹੀ ਚਲਾਣਾ ਕਰਨਾ ਕੀ ਉਹਨਾਂ ਨੇ।
ਨਾ ਬੇਟਾ ਮੇਰਾ, ਤੇ ਹੁਣੇ ਖੇਡਕੇ ਆਇਆ। ਉੱਥੋਂ ਕ੍ਰਿਕਟ ਖੇਡਣ ਜ਼ਿਆਦਾ ਸੀ, ਮੈਚ
ਅੱਛਾ ਜੀ, ਅੱਛਾ ਜੀ।
ਬੱਚੇ ਇਕੱਠੇ ਹੋਕੇ ਸੋ-ਸੋ ਰੁਪਇਆ ਪਾਂਦੇ ਆ ਨਾ, ਤੇ ਫੇਰ ਉਹ ਗ੍ਰਾਉਂਡ ਖਰੀਦ ਲੈਂਦੇ ਨੇ। ਤੇ ਫੇਰ ਉੱਥੇ, ਤਿੰਨ-ਚਾਰ ਘੰਟੇ ਲਗਾਤਾਰ ਖੇਡਦੇ ਨੇ।
ਆਂ ਠੀਕ ਏ ਬੱਚਿਆਂ ਨੂੰ, ਖੇਡਣਾ ਵੀ ਬੜਾ ਜ਼ਰੂਰੀ ਹੈ ਬੱਚਿਆਂ ਵਾਸਤੇ, ਖੇਡਣਾ ਚਾਹੀਦਾ।
ਬਾਰਾਂ-ਤੇਰਾਂ ਬੱਚੇ ਹੁੰਦੇ ਨੇ।
ਅੱਛਾ ਜੀ-ਅੱਛਾ ਜੀ, ਆਹ ਤੇ
ਹਾਂਜੀ, ਕਦੀ-ਕਦੀ ਇੱਕ ਸੌ ਵੀਹ-ਵੀਹ ਰੁਪਏ ਪਾਂਦੇ ਨੇ, ਕਦੀ ਡੇਢ-ਡੇਢ ਸੋ ਪਾ ਲੈਂਦੇ ਨੇ। ਹੂੰ, ਕੱਲ, ਅੱਜ ਵਾਲਾ ਮੈਚ ਸੀ ਉਹ ਸੋ-ਸੋਰੁਪਏ ਪਾਏ ਬੱ
ਆਹ ਫੇਰ ਵੀ ਤੇਰਾਂ, ਗਿਆਰਾਂ ਜਾਣੇ ਤੇ ਗਿਆਰਾਂ ਸੌ ਰੁਪਏ ਬਣ ਗਿਆ।
ਹਾਂਜੀ-ਹਾਂਜੀ, ਬਸ ਉਹ ਫਿਰ ਗ੍ਰਾਉਂਡ ਖਰੀਦ ਲੈਂਦੇ ਨੇ, ਦੋ-ਤਿੰਨ ਘੰਟੇ ਲਗਾਤਾਰ ਖੇਡਦੇ ਨੇ।
ਧੁੱਪ'ਚ ਤਾ ਨੀ ਖੇਡਿਆ ਜਾਂਦਾ, ਗ੍ਰਾਉਂਡ'ਚ ਹਵਾ ਚਲਦੀ ਹੋਵੇ, ਠੰਡਾ ਹੋਵੇ ਮੌਸ
ਹਾਂਜੀ-ਹਾਂਜੀ, ਸਵੇਰੇ ਸਾਢੇ ਪੰਜ ਵਜੇ ਗਿਆ ਨਾ।
ਆਹ, ਸਵੇਰੇ ਦਾ ਵਧੀਆ ਹੁੰਦਾ ਫੇਰ ਤਾਂ ਖੇਡਨਾ।
ਫਿਰ ਸਾਢੇ-ਪੰਜ ਗਿਆ ਸੀ, ਤੇ ਸਾਢੇ-ਦੱਸ ਵਾਪਸ ਆਇਆ।
ਅੱਛਾ ਜੀ, ਅੱਛਾ ਜੀ।
ਨੂੰ ਵੀ ਇਨੇ ਇਕੱਠੇ ਕਰਕੇ, ਅਹ ਲੈਣਾ ਹੁੰਦਾ ਉੱਥੋਂ। ਤੇ, ਬੱਚੇ ਇਕੱਠਾ ਕਰਕੇ, ਫਿਰ ਇਕੱਠੇ ਜਾਂਦੇ ਨੇ। ਫਿਰ ਇੰਜੋਏ ਕਰਕੇ ਆਂਦੇ ਨੇ। ਚਲੋ, ਸੰਡੇ ਬੱਚਿਆਂ ਦਾ ਵਧੀਆ ਹੋ ਜਾਂਦਾ, ਹੋਰ ਕੀ।
ਹਾਂ, ਉਹ ਤਾ‌ ਹੈ ਨਹੀਂ ਤਾਂ ਘਰ ਦੇ ਅੰਦਰ ਹੀ ਬੈਠੇ ਰਹਿੰਦੇ ਨੇ, ਏਸੀ ਚਲਾਕੇ।
ਹਾਂਜੀ-ਹਾਂਜੀ, ਐ ਗੱਲ ਤੇ ਹੈ। ਦੇਖੋ, ਅੱਜ-ਕੱਲ ਫੋਨ ਬੱਚੇ ਲੈਕੇ ਬਹਿੰਦੇ ਨੇ। ਆਪੇ ਹੀ ਦੰਦ ਕੱਢਦੇ ਰਹਿੰਦੇ ਨੇ।
ਆਹ ਬਸ, ਆਪੇ ਹੀ ਹੱਸਦੇ ਰਹਿਣਗੇ। ਲੀਡਾਂ ਕੰਨਾਂ ਨੂੰ ਲੀਡਾਂ ਲਗਾਈਆਂ ਹੁੰਦੀਆਂ, ਬਸ। ਆਪਣੇ ਦੇਖ-ਦੇਖਕੇ ਦੇ, ਫੋਨ ਦੇਖ-ਦੇਖਕੇ ਹੱਸੀ ਜਾਣਗੇ, ਹੱਸੀਂ ਜਾਣਗੇ, ਅਸੀਂ ਸਮਝਦੇ ਹਾਂ ਸਾਨੂੰ ਸ੍ਹਾ, ਅਸੀਂ ਸਮਝਦੇ ਸਾਨੂੰ ਕ ਸਾਨੂੰ ਦੇਖ-ਦੇਖਕੇ ਹਸਦੇ ਪੲਏ, ਅਸੀਂ ਪੁੱਛਦੇ ਹਾਂ ਕੀ ਏ ਕਰਦੇ ਪਏ ਓ? ਅਸੀ ਤੇ ਫੋਨ ਦੇਖਦੇ ਪਏ ਆਂ ਬਈ।
ਹਾਂਜੀ, ਰੀਲਾਂ ਵੇਖ-ਵੇਖਕੇ ਹੱਸਦੇ ਰਹਿੰਦੇ ਨੇ।
ਹਾਂਜੀ-ਹਾਂਜੀ।
ਇੰਜੋਏ ਕਰਦੇ ਨੇ, ਆਪਣੇ ਹੋਰ ਕੀ।
ਤੁਹਾਡੇ ਬੱਚਿਆਂ ਨੇ ਕਰਲਿਆ ਨਾਸ਼ਤਾ?
ਨਹੀਂ ਜੀ ਕਰਨਾ ਹਜੇ ਨਾਸ਼ਤਾ, ਅ, ਅ ਕੀ ਕਹਿੰਦੇ ਨੇ ਹ ਬਸ, ਨਾਸ਼ਤਾ ਹੀ ਕਰਨਾ ਹੁਣ, ਤੇ ਫੇਰ ਬਾਅਦ'ਚ ਪੋਚੇ ਵਗੈਰਾ ਮਾਰਨੇ ਆ। ਤੇ, ਓ ਮਾਰਕੇ ਤੇ ਫਿਰ ਵੇਹਲੀ ਹੋ ਜਾਂਗੀ ਫਿਰ।
ਹਾਂਜੀ, ਤੁਹਾਡੇ ਹਾਂਜੀ।
ਹਾਂਜੀ ਫਿਰ ਅੱਜ ਮੈਂ ਸੋਚ ਰਹੀ ਸੀ ਕਿ, ਅ ਸੌਦਾ ਵਗੈਰਾ ਖਤਮ ਹੋਇਆਦਾ ਘਰਦਾ ਤੇ ਓਹ ਲੈਣ ਜਾਣਾ, ਲੈਕੇ ਆਂਨੀ ਆਂ।
ਸੋਦਾ ਵੀ ਕਿੰਨਾ ਮਹਿੰਗਾ ਹੋਗਿਆ, ਹੱਥ ਨੀ ਲਗਦਾ ਇੰਨਾ ਮਹਿੰਗੀਆਂ-ਮਹਿੰਗੀਆਂ ਦਾਲਾਂ ਵਗੈਰਾ ਹੋ ਗੀਆ।
ਹਾਂਜੀ ਹਾਂਜੀ ਉਹੀ ਦਾਲਾਂ, ਸਬਜ਼ੀ, ਸਬਜ਼ੀ ਦੇਖੋ ਕਿੰਨੀ ਮਹਿੰਗੀ ਐ, ਪਿਆਜ
ਪਿਆਜ ਹੀ ਚਾਲੀ ਪੰਜਾਹ ਰੁਪਏ ਕਿੱਲੋ, ਪਿਆਜ ਹੋ ਗਏ ਨੇ
ਹਾਂਜੀ ਇਹ ਜਦੋਂ ਬਾਰਿਸ਼ਾਂ ਸਟਾਰਟ ਹੁੰਦੀਆਂ ਨਾ, ਤੇ ਉਦੋਂ ਵੈਸੇ ਹੀ ਹਰ ਚੀਜ਼ ਮਹਿੰਗੀ ਕਰ ਦਿੰਦੇ, ਆ ਪਰ ਪਿਛਲੀ ਵਾਰ ਅੱਸੀ ਰੁਪਏ ਕਿੱਲੋ ਪਿਆਜ, ਤੇ ਅੱਸੀ ਰੁਪਏ ਕਿਲੋ ਹੀ ਟਮਾਟਰ ਸੌ ਰੁਪਏ ਕਿਲੋ ਟਮਾਟਰ ਸੀ ਬੜਾ ਘੱਟ ਈ, ਹਜੇ ਚਾਲੀ ਰੁਪਏ ਕਿੱਲੋ ਹੀ ਮਿਲਦਾ ਏ ਟਮਾਟਰ ਹਾਂਜੀ ਤੇ ਵੈਸੇ ਤੇ ਹਾਂਜੀ ਹਾਂਜੀ, ਵੈਸੇ ਨਾ ਕੱਚੇ ਕੱਚੇ ਟਮਾਟਰ ਲੈ ਕੇ, ਸਟੋਰ ਕਰ ਲਏ ਬੰਦਾ
ਹਾਂਜੀ ਉਹ ਤਾਂ ਹੈ
ਹੂੰਦਾ, ਡਰ ਰਹਿੰਦਾ ਨਾ ਫਰਿਜਾਂ ਚ
ਹਾਂ ਫਰਿੱਜ ਚ ਤਾਂ ਕਹਦੇ ਰੱਖਣੀ ਨਹੀਂ ਚਾਹੀਦੀਆਂ, ਚੀਜ਼ਾਂ ਨਾ ਅਦਰਕ ਲਸਣ, ਨਾ ਟਮਾਟਰ
ਹਾਂਜੀ ਹਾਂਜੀ, ਤੇ ਖ਼ਰਾਬ ਹੋਣ ਦਾ ਡਰ ਰਹਿੰਦਾ ਬਸ ਸਹੀ ਹੈ ਅ ਕਿ ਮਤਲਬ ਫਰਿੱਜ ਚ, ਪਰ ਰੱਖੇ ਵੀ ਕਿੱਥੇ ਬੰਦਾ ਬਾਹਰ
ਓ ਤਾਂ ਹੈ
ਫਿਰ ਇਹੀਓ ਏ ਫਰਿੱਜ ਚ ਰੱਖਣੇ ਪੈਂਦੇ, ਪਿਆਜ ਤੇ ਬਾਹਰ ਹੀ ਰੱਖੀ ਦੇ ਨੇ, ਪਿਆਜ ਕੀ ਏ, ਹਾਂਜੀ ਹਾਂਜੀ ਅਦਰਕ ਅਸੀ ਵੀ ਰੱਖ ਦਿੰਦੇ ਆ, ਪਰ ਉਹ ਗੱਲ ਹੀ ਜਾਂਦਾ
ਅਦਰਕ ਮੈਂ ਬਾਹਰ ਰੱਖਿਆ ਸੀ ਮੇਰਾ ਤਾਂ ਅਦਰਕ ਸੁੱਕ ਗਿਆ ਸਾਰਾ, ਫਿਰ ਮੈਂ ਉਹਨੂੰ ਚੰਗੀ ਤਰ੍ਹਾਂ ਸੁਕਾ ਲਿਆ ਮੈਂ ਆਪਣੇ ਅਦਰਕ ਨੂੰ ਫੇਿਰ ਮਿਕਸੀ ਚ ਗ੍ਰਾਇੰਡ ਕਰਕੇ ਫਿਰ ਮੈਂ ਧੁੱਪੇ ਰੱਖਤਾ ਦੋ ਦਿਨ, ਉਹ ਇੰਨਾ ਸੋਹਣਾ ਪੇਸਟ ਬਣ ਗਿਆ ਅਦਰਕ ਦਾ
ਅੱਛਾ ਜੀ, ਹਾਂਜੀ ਬਾਹਰ ਰੱਖੋ ਤੇ ਸੁੱਕ ਜਾਂਦਾ ਹੈ ਫਰਿੱਜ ਚ ਰੱਖੋ ਤੇ ਗਲ ਜਾਂਦਾ ਹੈ ਠੰਡ ਨਾਲ, ਮਤ ਅ ਜ਼ਿਆਦਾ ਹੀ ਉਹ ਕੂਲਿੰਗ ਕਰਦਾ, ਤੇ ਗੱਲ ਜਾਂਦਾ
ਹਾਂਜੀ ਤੁਹਾਡੇ ਉੱਥੋਂ ਦੀ ਕੀ ਵਧੀਆ ਚੀਜ਼ ਹੈ, ਖਾਣ ਲਾਇਕ
ਹਾਂਜੀ ਹਾਂਜੀ ਹੋਰ ਤੁਸੀਂ ਕੀ ਬਣਾਇਆ ਅੱਜ
ਅਸੀਂ ਅੱਜ, ਮੇਰੀ ਤਾਂ ਦਾਲ ਪਈ ਦੀ ਹੈ, ਬਸ ਜੇ ਖਾਨੀ ਹੋੲ ਗੀ ਰੋਟੀ ਤੇ ਬਣਾ ਦਾਂਗੇ ਬੱਚਿਆਂ ਨੂੰ
ਹਾਂਜੀ।
ਹੋਰ ਸੁਣਾਓ, ਤੁਹਾਡੇ ਉੱਥੋਂ ਦੀ ਕੀ ਵਧੀਆ ਚੀਜ਼ ਹੈਗੀ ਹੈ।
ਇੱਥੇ ਸਾਡੇ ਸਪੈਸ਼ਲ ਦਾਲ ਏ, ਮੂੰਗੀ ਧੋਤੀ ਦੀ ਦਾਲ ਨੂੰ ਨਾ ਉਹ ਕਰਕੇ ਬਣਾਉਂਦੇ ਨੇ। ਉਬਾਲ ਕੇ ਬਣਾਓ ਹੈਨਾ ਤੇ ਤੜਕਾ, ਮਤਲਬ ਤੜਕਾ ਨਹੀਂ ਲਗਾਉਂਦੇ। ਖਾਲੀ ਅਹ ਨਮਕ ਪਾ ਕੇ ਉਬਾਲਦੇ ਨੇ।
ਅੱਛਾ ਹਲਦੀ ਵਗੈਰਾ ਨਹੀਂ ਪਾਉਂਦੇ ਵਿੱਚ, ਖਾਲੀ ਨਮਕ ਵਾਲੀ।
ਪਾਉਂਦੇ ਉਹਨੂੰ ਚੰਗੀ ਤਰ੍ਹਾਂ ਕਾੜ ਲੈਂਦੇ ਨੇ, ਕਾੜ ਕਾਢ ਕੇ ਉਹ। ਕਿੰਜਦੀ ਐ, ਮਤਲਬ ਦਾਣਾ ਨੀ ਰਹਿੰਦਾ ਉਹਦੇ ਚ, ਦਾਲ।
ਅੱਛਾ ਘੁਲ ਜਾਂਦੀ ਏ ਬਿਲਕੁਲ ਦਾਲ, ਪਾਣੀ ਬਣ ਜਾਂਦੀ ਗਾੜਾ ਜਿਹਾ ਪਾਣੀ ਬਣ ਜਾਂਦਾ।
ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ, ਮੈਂ ਬਾਦ।
ਸਤਿ ਸ਼੍ਰੀ ਅਕਾਲ ਜੀ, ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ।